ਹਾਂਜੀ ਭੈਣ ਜੀ ਸਾਸਰੀ ਕਾਲ। ਹੋਰ ਕੀ ਕਰਦੇ ਪਏ ਸੀ। ਠੀਕ ਹੋਗੇ।
ਬਸ ਬੈਠੇ ਸੀ, ਤੁਸੀਂ ਸੁਣਾਓ ਤੁਸੀਂ ਕੀ ਕਰ ਰਹੇ ਹੋ?
ਬਸ ਮੈਂ ਵੀ ਫਿਲਮ ਵੇਖਦੀ ਪਈ ਸੀ, ਉਹ ਚਪਾਲ ਦੀ ਫਿਲਮ ਲਾਈਏ ਇੱਕ ਕੁੜੀ ਮੈਂ ਕਿਹਾ ਦੇਖੀਏ ਕਿਵੇਂ ਦੀ ਫਿਲਮ ਐ।
ਫਿਰ ਕਿਵੇਂ ਦੀ ਲੱਗੀ ਤੁਹਾਨੂੰ ਓ ਫਿਲਮ
ਹਲੇ ਤੇ ਸ਼ੁਰੂ ਹੋਈ ਐ ਭੈਣ ਜੀ ਤੁਹਾਡਾ ਫੋਨ ਆ ਗਿਆ।
ਅੱਛਾ ਡਿਸਟਰਬ ਕਰਤਾ ਮੈਂ ਤੁਹਾਨੂੰ।
ਨਹੀਂ ਨਹੀਂ ਨਹੀਂ, ਭੈਣ ਜੀ ਐਸੀ ਤਾਂ ਕੋਈ ਗੱਲ ਨੀ ਐ ਡਿਸਟਰਬ ਔਰ ਤੁਸੀਂ ਨਾ ਨਾ ਬਿਲਕੁਲ। ਬਿਲਕੁਲ ਵੀ ਨੀ
ਚਲੋ ਫਿਰ ਵਧੀਆ ਸੁਣਾਓ ਕੀ ਕਰਦੇ ਪਏ ਸੀ ਹੋਰ ਫਿਲਮ ਤੋਂ ਇਲਾਵਾ।
ਬਸ ਹੁਨ ਰੋਟੀ ਖਾਧੀ ਐ। ਅਸੀਂ ਬਣਾਈ ਸੀ ਆਲੂ ਪੌੜੀਆਂ।
ਅੱਛਾ,
ਹੂੰ,
ਹੋਰ ਬਸ ਵਧੀਆ। ਹੋਰ ਤੁਸੀ ਸੁਣਾਓ? ਕੀ ਕਰਦੇ ਪਏ ਸੀ ਤੁਸੀਂ?
ਬਸ ਵਧੀਆ ਕੁਛ ਨੀ ਕਰ ਰਹੀ ਸੀ ਬੈਠੇ ਹੋਏ ਸੀ ਨਾਸ਼ਤਾ ਕੀਤਾ। ਵੈਸੇ ਬਸ ਅਸੀਂ ਵੀ
ਅੱਛਾ, ਕੀ ਖਾਧਾ ਨਾਸ਼ਤੇ ਵਿੱਚ ਤੁਸੀਂ
ਅਸੀਂ ਭਠੂਰੇ ਝੋਲੇ ਖਾਧੇ ਸੀ।
ਅੱਛਾ ਜੀ ਹੋਰ ਸੁਣਾਓ ਤੁਸੀਂ।
ਬਸ ਕੀ ਸੁਣਾਵਾ ਵਾਏ।
ਅਰੇ ਮੈਂ ਤੁਸੀਂ ਤੁਹਾਨੂੰ ਦੇਖਿਆ ਸੀ ਉਸ ਦਿਨ ਤੁਸੀਂ ਬੜਾ ਵਧੀਆ ਬੈਗ ਫੜਿਆ ਦਾ ਸੀ। ਉਹਦੇ ਤੇ ਯੂਨੀਕ ਕੌਣ ਬਣੇ ਦਾ ਸੀ ਉਹ ਸਿੱਪੀਆਂ ਸਿੱਪੀਆਂ ਵਾਲਾ ਸੀ ਓ ਜਿਵੇਂ ਥੋੜ੍ਹਾ ਐਵੇਂ ਕਰ ਲੈਂਦੇ ਨੇ ਤੇ ਰੰਗ ਥੋੜ੍ਹਾ ਬਦਲਦੇ ਨੇ ਬੜਾ ਵਧੀਆ ਸੀ। ਕਿੱਥੋਂ ਲਿੱਤਾ ਤੁਸੀਂ ਓ ਬੈਗ
ਓ ਤੇ ਮੈਂ ਔਨਲਾਈਨ ਔਡਰ ਕੀਤਾ ਸੀ।
ਅੱਛਾ,
ਵਧੀਆ
ਅੱਛਾ ਕਿਹੜੀ ਸਾਈਟ ਤੋਂ ਔਡਰ ਕੀਤਾ ਸੀ ਜੇ
ਮੈਂ, ਮੈਂ ਤੇ ਮੀਸ਼ੋ ਤੋਂ ਔਡਰ ਕੀਤਾ ਸੀ ਉਹ ਬੈਗ।
ਅੱਛਾ-ਅੱਛਾ ਹਾਂ ਉੱਧਰ ਵੀ ਸਮਾਨ ਵਧੀਆ ਮਿਲਦਾ ਹੈ ਮੈਂ ਵੀ ਇੱਕ ਦੋ ਚੀਜ਼ਾਂ ਆਰਡਰ ਕੀ ਤੀਆਂ ਸੀ ਉਧਰੋਂ ਦੀ ਨਾ।
ਅੱਛਾ ਹਾਂ ਮੀਸ਼ੋ ਤੋਂ ਸਮਾਨ ਤੇ ਵਧੀਆ ਮਿਲਦਾ ਮੈਂ ਵੀ ਬੈਗ ਤੋਂ ਇਲਾਵਾ ਕਾਫੀ ਕੁਛ ਔਡਰ ਕਰ ਚੁੱਕਿਆ ਮੀਸ਼ੋ ਤੋ।
ਅੱਛਾ ਕਈ ਵਾਰੀ ਸਮਾਨ ਸਹੀ ਆਜ ਜਾਂਦਾ ਕਈ ਵਾਰੀ ਥੋੜ੍ਹਾ ਐਵੇ ਹੀ ਲੱਗਦਾ।
ਹਾਂ ਉੱਥੇ ਦੇ ਕੱਪੜੇ ਵੀ ਹੈ ਕੁਆਲਿਟੀ ਸਹੀ ਨੀ ਆਦੀ ਕਈ ਵਾਰ ਸਮਾਨ ਦੀ। ਮੈਂ ਮੰਗਵਾਏ ਸੀ ਨਾ ਤੇ ਕੁਆਲਿਟੀ ਅੱਛੀ ਨੀ ਆਈ ਸੀ।
ਅੱਛਾ-ਅੱਛਾ ਐ ਤੇ ਹੈ। ਤੇ ਉਹ ਜਿਹੜਾ ਭੈਣ ਜੀ ਤੁਸੀਂ ਉਸ ਦਿਨ ਕੋਟ ਸੈਟ ਜਾ ਪਾਇਆ ਦਾ ਸੀ ਗ੍ਰੀਨ ਜੇ ਕਲਰ ਦਾ ਉਹ ਵੀ ਅੱਛਾ ਲੱਗਦਾ ਪਿਆ ਸੀ।
ਹਾਂ ਉਹ ਤੇ ਮੈਂ ਦੁਕਾਨ ਤੋਂ ਲੈ ਕੇ ਆਈ ਸੀ ਉਹ ਨੀ ਓਨਲਾਈਨ ਔਡਰ ਕੀਤਾ ਸੀ। ਕਾਫ਼ੀ ਕੁਛ ਕੱਪੜੇ ਔਨਲਾਈਨ ਔਡਰ ਕਰ ਲੈ ਨੇ ਨਾ। ਤੇ ਅੱਛੇ ਨੀ ਲੱਗਦੇ ਉਹਨੂੰ ਔਨਲਾਈਨ ਕੁਆਲਿਟੀ ਅੱਛੀ ਨੀ ਲੱਗਦੀ ਤੇ ਫੇਰ ਦੁਕਾਨ ਤੋਂ ਲੈਣਾ ਜਾਦਾ ਬੈਟਰ ਲੱਗਦਾ ਨਾ।
ਅੱਛਾ ਟੇਸਟ ਅੱਛਾ ਤੁਹਾਡਾ ਕੱਪੜਿਆ ਦੇ ਵਿੱਚ ਮੈਂ ਦੇਖਿਆ।
ਹਾਂਜੀ ਉਹ ਤਾਂ ਮੈਨੂੰ ਪਤਾ ਹੈ ਮੇਰਾ ਟੇਸਟ ਕਾਫ਼ੀ ਅੱਛਾ ਹੋਰ ਕੁਝ ਦੱਸੋ।
ਹਾਂਜੀ, ਹੋਰ ਬਸ ਵਧੀਆ। ਤੁਸੀਂ ਨੀ ਗਏ ਕਿਤੇ ਘੁੰਮਣ ਫਿਰਨ।
ਜਾਣਾ ਸੀ ਬੱਸ ਸਲਾਹ ਰਹਿ ਹੀ ਜਾਂਦੀ ਹੈ ਫੇਰ। ਸੋਚਿਆ ਸੀ ਕਿ ਕਿੱਥੇ ਪਹਾੜਾਂ ਪੂੜਾਂ ਚ ਘੁੰਮ ਕੇ ਆਨੇ ਆ ਗਰਮੀ ਇੰਨੀ ਏ। ਬਸ ਫੇਰ ਭੀੜਾਂ ਵੀ ਨੇ ਤੇ ਹੁਣ ਕਰਨੀ ਇੰਨੀ ਪੈ ਗਈ ਹੈ।
ਹਾਂਜੀ ਇਹ ਤਾਂ ਹੈ।
ਬੜੀ ਪੀੜਾਂ ਨੇ ਉੱਪਰ ਦੀ।
ਹਾਂ ਇਹ ਤੇ ਹੈ। ਭੀੜਾਂ ਬਹੁਤ ਨੇ ਕੁਛ ਟਰੇਨਾਂ ਲੇਟ ਹੁੰਦੀ ਪਈਆ ਨੇ। ਕੱਲ੍ਹ ਕਿਸੇ ਨੇ ਜਾਣਾ ਸੀ ਅੰਮ੍ਰਿਤਸਰ ਤੇ ਟ੍ਰੇਨ ਹੀ ਇੱਕ ਘੰਟਾ ਲੇਟ ਹੈਗੀ ਸੀ ਜੇ।
ਹਾਈ ਇਹ ਤੇ ਬੜਾ ਮਾੜਾ ਹੈ ਤੁਸੀ ਤੇ ਸਟੇਸ਼ਨ ਤੇਤੇ ਖੜੇ ਹੋਵੋਗੇ ਰਾਈਟ ਟਾਈਮ ਤੇ ਆਪਣੇ।
ਸਹੀ ਗੱਲ ਹੈ ਆਪਾਂ ਤਾਂ ਉਹ ਤਾਂ ਨਿਕਲ ਗਏ ਜਿਨ੍ਹਾਂ ਨੇ ਜਾਣਾ ਸੀ ਘਰੋਂ ਚਾਰ ਵਜੇ। ਗੱਡੀ ਆਈ ਛੇ ਵਜੇ। ਦੋ ਘੰਟੇ ਪਰੇਸ਼ਾਨ ਹੋ ਕੇ ਗਰਮੀ ਦੇ ਵਿੱਚ। ਐ ਤੇ ਸ਼ੁਕਰ ਏ ਟਿਕਟਾਂ ਏ ਸੀ ਦੀਆ ਸ ਤੇ ਅੰਦਰ ਬਹਿ ਕੇ ਥੋੜਾ ਰਿਲੈਕਸ ਹੋਇਆ ਮਨ ਨਹੀਂ ਤਾ ਦੂਜੀ ਟ ਟਾਂ ਹੁੰਦੀਆਂ ਤੇ ਬੰਦਾ ਪਹਿਲੇ ਉੰਝ ਖਵਾਰ ਫਿਰ ਉੰਝ ਖਾਰ।
ਹਾਂ ਸਹੀ ਗੱਲ ਹੈ ਦੂਜੀ ਟਿਕਟਾ ਤਾ ਬੜੀ ਬੇਕਾਰ ਹੁੰਦੀਆ।
ਹਮ
ਪਹੀ ਹੁੰਦੇ ਟ੍ਰੇਨ ਦੀ ਟਿਕਟਾਂ ਤੇ।
ਹੋਰ ਸੁਣਾਓ ਭੈਣ ਜੀ ਕੋਈ ਮਤਲਬ ਕਿ ਕਿਸੇ ਨੇ ਐਡਮਿਸ਼ਨ ਲੈਣਾ ਸੀ ਕੁ ਕੋਲੇਜ ਦੱਸੋ। ਕੋਈ ਤੁਹਾਡੇ ਨੇੜੇ-ਤੇੜੇ ਕੋਈ ਕੋਲਜ ਹੋਏ ਪੰਜਾਬ ਵਿੱਚ ਕਿਹੜੀ ਯੂਨੀਵਰਸਿਟੀਆਂ ਨੇ ਜਿਵੇਂ ਚੰਡੀਗੜ੍ਹ ਚ ਕਹਿੰਦੇ ਚਿਤਕਾਰਾ ਐ। ਐਵੇਂ ਦੱਸੋ ਪੰਜਾਬ ਵਿੱਚ
ਹਾਂ ਕਹਿੰਦੇ ਤੇ ਨੇ ਚਿਤਕਾਰੀ ਯੂਨੀਵਰਸਿਟੀ ਵਧੀਆ ਏ। ਕਾਫੀ ਕੁਛ ਵਧੀਆ ਉਹਦਾ, ਕੈਂਪਸ ਲਾਈਫ ਸਭ ਕੁਛ ਵਧੀਆ, ਉੱਥੇ ਵੇਖ ਲਉ। ਤੋਂ ਦਿੱਲੀ ਯੂਨੀਵਰਸਿਟੀ ਆ ਉੱਥੇ ਵੀ ਦੇਖ ਸਕਦੇ ਹੋ ਤੁਸੀਂ ਅਗਰ ਕਿਸੇ ਨੂੰ ਐਡਮਿਸ਼ਨ ਦਵਾਣਾ ਐ ਤਾਂ ਪੰਜਾਬ ਵਿੱਚ ਵੀ ਐ ਕਾਫੀ ਅੱਛੀ-ਅੱਛੀ ਯੂਨੀਵਰਸਿਟੀ ਚਿਤਕਾਰਾਂ ਤੋਂ ਇਲਾਵਾ ਉੱਥੇ ਦੇਖ ਲਓ।
ਕੋਈ ਨੀ ਕੀ ਪੁੱਛਦਾ ਪਿਆ ਸੀ? ਮੈਂ ਕਿਹਾ ਚਲੋ ਮੇਰੇ ਕੋਈ ਹੈਗੇ ਨੇ ਜਾਣਕਾਰ ਮੈਂ ਉਹਨਾਂ ਨੂੰ ਪੁੱਛ ਕੇ ਦੱਸਾਂਗੀ। ਕਿਵੇਂ ਦਈ ਐ,
ਹੂੰ,
ਬਸ ਜੀ ਬੱਚੇ ਜਦੋਂ ਪਲੱਸ ਟੂ ਤੱਕ ਕਰਾਦੇ ਨੇ ਨਾ, ਤਾਂ ਕੋਈ ਟੈਸ਼ਨ ਨੀ ਹੁੰਦੀ ਉਸ ਤੋਂ ਅੱਗੇ ਫਿਰ ਸਭ ਨੂੰ ਟੈਸ਼ਨ ਹੈਗੀ ਐ।
ਹਾਂ ਗਏ। ਹਾਂ ਗੱਲ ਤਾਂ ਸਹੀ ਐ ਪਲੱਸ ਟੂ ਤੋਂ ਬਾਅਦ ਹੀ ਫੇਰ ਟੈਨਸ਼ਨ ਹੁੰਦੀ ਐ। ਕਰੀਅਰ ਬਣਾਉਣਾ ਹੁੰਦਾ ਬੱਚਿਆਂ ਨੇ ਆਪਣਾ ਬੱਚਿਆਂ ਨੇ ਵੀ ਸਭ ਕੁਝ ਦੇਖਣਾ ਹੁੰਦਾ ਐ ਕੀ ਕਰਨਾ ਕੀ ਨਹੀਂ।
ਹਾਂਜੀ, ਤੁਹਾਡੇ ਹਿਸਾਬ ਨਾਲ ਕੀ ਲੈਣਾ ਚਾਹੀਦਾ ਵੇ ਕੋਮਰਸ ਵਾਲੇ ਨੂੰ ਕਿ ਕੀ ਕੋਰਸ ਕਰਨੇ ਚਾਹੀਦੇ ਵੀ ਬੀ ਬੀ ਏ, ਬੀ ਕੋਮ ਏ ਬੀ ਐੱਸ ਈ ਏ, ਬੀ ਸੀ ਏ। ਕਾਫੀ ਕੋਰਸਿਸ ਹੈਗੇ ਨੇ ਤੁਸੀਂ ਕੀ ਕਰੋਗੇ, ਤੇ ਦੱਸੋਗੇ ਵੀ ਕੀ ਕਰਨਾ ਚਾਈਦੈ ਬੱਚੇ ਨੂੰ? ਦੇਖੋ ਕੋਮਰਸ, ਪਲੱਸ ਟੂ ਕੋਮਰਸ ਤੋਂ ਬਾਦ।
ਔਈ ਤੇ ਮੈਂ ਦੱਸ ਨੀ ਸਕਦੀ ਕਿਉਂਕਿ ਓਹ ਬੱਚੇ ਦੇ ਇੰਟਰਸਟ ਤੇ ਵੇ। ਅਗਰ ਓਦਾ ਇੰਟਰਸਟ ਜਿਆਦਾ ਅਕਾਊਂਟਸ ਵਿਚ ਏ ਤੇ ਉਨੂੰ ਬੀਕੋਮ ਕਰਨੀ ਚਾਈਦੀ ਆ, ਅਗਰ ਜੈਦਾ ਬਿਜ਼ਨਸ ਸਾਈਡ ਏ ਤੇ ਉਨੂੰ ਬੀ ਬੀ ਏ ਕਰਨੀ ਚਾਈਦੀ ਐ ਨਹੀਂ ਤੋ ਕੰਪਿਊਟਰ ਐਪਲੀਕੇਸ਼ਨ ਵਿੱਚ ਵੀ ਕਰ ਜਾ ਆ ਸਕਦਾ ਤੇ ਵੇ ਤੁਸੀਂ ਫੋਰਸ ਨੀ ਕਰ ਸਕਦੇ ਨਾ ਬੱਚੇ ਨੂੰ ਕੁਛ ਲੈਣ ਅਸਤੇ। ਜਿਵੇਂ ਅੱਜ-ਕੱਲ੍ਹ ਜ਼ਿਆਦਾਤਰ ਪੇਰੈਂਟਸ ਅਪਣੇ ਬੱਚਿਆਂ ਨੂੰ ਫੋਰਸ ਕਰਦੇ ਨੇ। ਕਿ ਸਾਇੰਸ ਲੋ ਸਾਇੰਸ ਲੋ ਓ ਨੀ ਕਰ
ਅੱਛਾ।
ਜੋ ਚਾਈਦਾ ਕਿ ਓਨਾਂ ਨੂੰ ਕੀ ਲੈਣਾ ਕੀ ਨੀ ਕੁਛ ਫੋਰਸ ਨਾ ਕਰੋ।
ਸਹੀ ਗੱਲ ਏ ਭੈਣ ਜੀ ਤੁਸੀਂ ਬਿਲਕੁਲ ਸਹੀ ਕੈ ਰੇ ਔ। ਹੋਰ ਸੁਣਾਓ? ਤੁਸੀਂ ਕੀ ਕਰ ਰੇ ਔ ਅੱਜ-ਕੱਲ, ਵੇਲੇ ਔ ਕੁਛ ਕਰਦੇ ਔ? ਕੀ ਕਰਦੇ ਪਏ ਔ?
ਪਲੈਨ ਬਣਾ ਲੀਏ ਕਿੱਥੇ ਜਾਣ ਦਾ, ਦੇਖੋ ਸ਼ਾਮੀ ਕਿੱਥੇ ਜਾਵਾਂਗੇ ਅਸੀਂ।
ਹਾਂ, ਬੰਦਾ ਦੁਪਹਿਰੇ ਤੇ ਨਿਕਲ ਵੀ ਨੀ ਸਕਦਾ ਧੂੰਪ ਬੜੀ ਹੁੰਦੀ ਏ। ਕਿੱਥੇ ਜਾਏ ਬੰਦਾ, ਹਾਂਜੀ।
ਤੇ ਨੀ ਕਰਦਾ ਨਿਕਲਣ
ਹਾਂ, ਦੇਲ ਕਰਦਾ ਬਸ ਏ ਸੀ ਚਲਾਏ ਬੰਦਾ ਤੇ ਸੌ ਜਾਏ। ਸੋ ਵੀ ਨੀ ਸਕਦੇ ਸੇ ਸੋਗੇ ਤੇ ਕਾਮ ਕੌਨ ਕਰੇਗਾ ਸਾਡਾ।
ਐਵੀ ਐ ਪਰ ਐਹ ਮੌਸਮ ਇਚ ਨੀਂਦਰ ਜਾਦਾ ਆਂਦੀ ਆ, ਆਲਸ ਆਂਦਾ ਏ ਨਾ।
ਹੂੰ ਐ ਤੇ ਆ ਵੈਜੀ। ਹੋਰ ਸੁਣਾਓ, ਤੁਸੀਂ? ਮੇਰੇ ਨਾ ਵਾਲ ਬੜੇ ਚੜ੍ਹਦੇ ਪਏ ਨੇ। ਕੋਈ ਸ਼ੈਮਪੂ ਸ਼ੂਪੂ ਹੋਏ ਤੇ ਦੱਸਨਾ ਕੇੜਾ ਸ਼ੈਮਪੂ ਲੱਭ
ਚਰਦੇ ਪਏ ਨੇ ਮੈਂ ਤੁਹਾਨੂੰ ਕੀ ਦੱਸਾਂ, ਵੈਸੇ ਓਹਦਾ ਯੂਸ ਕਰ ਲਓ ਸ਼ੈਂਪੂ।
ਕੀਦਾ?
ਡਵ ਦਾ ਯੂਸ ਕਰ ਲੋ।
ਅੱਛਾ, ਚਲੋ ਕੋਈ ਨੀ ਪੈਣ ਜੀ। ਡਬ ਦਾ ਹੇਅਰ ਫੋਲ ਵਾਲਾ ਹੀ ਹੋਏਗਾ ਫੇਰ ਹੈਨਾ, ਵਾਲ ਚੜਦੇ ਪਏ ਨੇ ਤੇ।
ਹੂੰ, ਓਦਾ ਹੇਅਰਫੋਲ ਆਲਾ ਈ ਅੱਛਾ ਹੋੰਦੈ ਸ਼ੈਂਪੂ।
ਹਾਂਜੀ।
ਓਦੇ ਨਾਲ ਵੀ ਵਾਲ ਹੋ ਜਾਂਦੇ ਨੇ ਨਾ। ਅਗਰ ਤੁਆਡੇ ਵਾਲ ਰੱਫ ਵਗੈਰਾ ਨੇ। ਯੂਸ ਕਰੋਗੇ ਤੇ ਬੜੇ ਸਿਲਕੀ ਔਜਨਗੇ। ਅੱਛੇ ਸ਼ੈਪੂ ਐ ਯੂਸ ਕਰਨਾ।
ਹਾਂ, ਐ ਤੇ ਹੈ ਚਲੋ ਕੋਈ ਨੀ। ਯੂਸ ਕਰਾਂਗੀ ਮੈਂ ਡਵ ਦਾ ਸ਼ੈਂਪੂ। ਪੈਲੇ ਮੈਂ ਕਰਦੀ ਸੀ ਡਵ ਦਾ ਸ਼ੈਂਪੂ ਯੂਜ। ਕਲੀਨਿਕ ਪਲਸ ਨੂੰ ਹੁਣ ਕੌਣ ਪੁੱਛਦਾ ਪੈਣ ਜੀ। ਅੱਜ-ਕੱਲ੍ਹ ਤੇ ਸ਼ੈਂਪੂ ਇ ਏਨੇ ਵਧੀਆ-ਵਧੀਆ ਆਏ ਦੇ ਨੇ। ਤੁਸੀਂ ਵੀ ਕਿੜਾ ਨਾਮ ਲਿੱਤਾ ਕਲੀਨਿਕ ਪਲੱਸ ਕੀ ਗੱਲ ਪੈਣ ਜੀ। ਕੇੜੇ ਜ਼ਮਾਨੇ ਚ ਰੈੰਦੇ ਪਏ ਔ ਤੁਸੀਂ?
ਡਵ ਦਾ ਯੂਸ ਕਰ ਲੈਂਣਾ ਫੇਰ ਤੁਸੀਂ ਕਲੀਨਿਕ ਪਲੱਸ ਤੇ ਰੈਣ ਈ ਦੋ।
ਅ ਹਾਂਜੀ-ਹਾਂਜੀ। ਹੋਰ ਕਲੀਨਿਕ ਪਲਸ ਤੁਸੀਂ ਕੇਆ ਵੇ, ਮੈਂ ਤੇ ਸੁਣ ਕੇ ਹੀ ਹਰਾਨ ਕੇੜੇ ਜਮਾਨੇ ਦਾ ਸ਼ੈਂਪੂ ਦੱਸਿਆ ਤੁਸੀ ਮੈਨੂੰ
ਹੋਰ ਸੁਣਾ ਉੜੋ ਤੁਸੀਂ ਹੋਰ ਸੁਣਾਓ।
ਬਸ ਅ। ਸੁਣਾਵਾਂ।
ਗਰਮੀ ਹੋ ਗਈ ਏ ਟੀ ਸ਼ਰਟ ਪਜਾਮੇ ਲੈ ਕੇ ਆਨੇ ਨੇ ਕੇਹੜੇ ਕਿੱਧਰੋਂ ਲੈਂਦੇ ਹੋ ਤੁਸੀਂ ਓਨਲਾਈਨ ਮੰਗ ਹੁੰਦੇ।
ਔਨਲਾਈਨ ਇ ਮੰਗਾਲੋ ਟੀ ਸ਼ਰਟ ਪਜਾਮੇ। ਏਨੀ ਗਰਮੀ ਚ ਬਾਰ ਕਿੱਥੇ ਜਾਓ?
ਹਾਂ ਅੱਜ ਕੱਲ ਤਾਂ ਬੜੀ ਦੁਕਾਨਾਂ ਵਾਲੇ ਵੀ ਐ ਜੋ ਔਨਲਾਈਨ ਪਾਦੇ ਸੋਚਦੀਆਂ। ਕੱਪੜੇ ਮੰਗਾ ਲਾ।
ਹਾਂ ਉੱਧਰੋਂ ਇ, ਉੱਧਰੋਂ ਇ ਮੰਗਾ ਲਓ। ਕਿਉਂਕਿ ਓਧਰੋਂ ਵਧੀਆ ਵੀ ਆਨਗੇ ਐਵੇਂ ਕਿਸੀ ਐਪ ਤੋਂ ਮੰਗਾਓ ਬੇਕਾਰ ਆਜੇ ਕੁਆਲਟੀ ਕੀ ਫ਼ੈਦਾ। ਜੇੜੇ ਦੁਕਾਨ ਆਲੇ ਪਾਂਦੇ ਨੇ ਔਨਲਾਈਨ ਓਧਰੋਂ ਈ ਮੰਗਵਾ ਲੈਨਾ।
ਹਾਂ ਦੁਕਾਨ ਆਲਿਆਂ ਨੂੰ ਤੇ ਆਪਾਂ ਕੈ ਵੀ ਸਕਨੇ ਆਂ। ਔਨਲਾਈਨ ਵਾਲਿਆਂ ਨੂੰ ਕਿਨੂੰ ਕਹਾਂ, ਚਲੋ ਠੀਕ ਐ ਜੀ।